ਜੀ ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਹੈ ਤੁਸੀਂ ਸੁਣਾਓ
ਵਧੀਆ ਵਧੀਆ ਹੋਰ ਕੀ ਕਰ ਰਹੇ ਸੀ।
ਬਸ ਰੋਟੀ ਪਾਣੀ ਉਹ ਆ ਰਿਹਾ ਸੀ ਬੇਟਾ ਖਾਣ ਉਹ ਤਾਂ ਉਸ ਸਮਾਨ ਸਮਾਨ ਪਾ ਕੇ ਦਿੰਦੇ ਪ ਕੋਈ ਨੀ ਫਰੀ ਆ ਤੁਸੀਂ ਕਰੋ ਕੋਈ ਨੀ
ਅੱਛਾ ਅੱਛਾ ਨਹੀਂ ਉਹ ਨਾ ਮੈਂ ਨਾ ਕਾਫੀ ਟਾਈਮ ਤੋਂ ਨਾ ਸੋਚੀ ਜਾਂਦੀ ਸੀ ਮੈਨੂੰ ਨਾ ਕਿਸੇ ਨੇ ਦੱਸਿਆ ਸੀ ਤੁਸੀਂ ਨਾ ਕਰੋਸ਼ੀਏ ਦਾ ਬਣਾਉਂਦੇ ਹੋ, ਛੋਟੀ ਛੋਟੀ ਫਰੋਕ ਵਗੈਰਾ ਜਾਂ ਕੁੱਛ ਵੈਸੇ
ਹਮ ਬੱਸ ਹਾਂ ਮੈਂ ਤੇ ਚਲਾ ਲੈਂਣੀ ਹਾਂ ਕਰੋਸ਼ੀਆ ਜਿਸ ਤਰ੍ਹਾਂ ਦਾ ਮਰਜ਼ੀ ਡਿਜ਼ਾਇਨ ਹੋਏ ਪਾਲਾਂਗੀ
ਅੱਛਾ ਕਿਉਂਕਿ ਨਾ ਅੱਜ ਕੱਲ੍ਹ ਨਾ ਮਾੜਾ ਹੁਣ ਗਰਮੀਆਂ ਹੈਗੀਆਂ ਨੇ ਗਰਮੀਆਂ ਚ ਚਲੋ ਸਰਦੀਆਂ ਦੇ ਅੰਤ ਤੱਕ ਕੁੜੀਆਂ ਦੀ ਫਰੋਕ ਬਣ ਜਾਏਗੀ ਨਾ
ਹਾਂਜੀ ਫਰੋਕ ਮੈਂ ਆਪਣੀ ਗੂੜੀਆਂ ਦੀ ਬਣਾਈ ਹੈ ਆਪਣੀ ਪੋਤਰੀ ਦੀ, ਤੇ ਬਸਦਾ ਬ੍ਰੈਸਲਟ ਬਣਾ ਉੱਪਰ ਹੇਅਰ ਬੈਂਡ ਬਣਾਣਾ ਨਾਲ ਹਾਂ-ਹਾਂ ਹੇਅਰਬੈਂਡ ਬਣਾਵਾਂਗੇ, ਬਸ ਫਰਾਕ ਤੇ ਮੈਂ ਬਣਾ ਲਈ ਆ ਤੇ ਕੋਈ ਨੀ ਤੁਸੀਂ ਮਤਲਬ ਕੀ ਬਣਾਵ ਨੀ ਹੋ ਦੱਸ ਦਿ ਨਾ ਮੈਨੂੰ ਫੋਨ ਕਰਦੇ ਨਾ, ਮੈਂ ਤੁਹਾਨੂੰ ਵਖਾ ਦਾਂਗੀ ਡਿਜ਼ਾਇਨ
ਜੀ-ਜੀ-ਜੀ ਨਹੀਂ ਉਹ ਤਾਂ ਚਲੋ ਕੋਈ ਕਰੋਸ਼ੇ ਦੇ ਵੈਸੇ ਅਲਮੋਸਟ ਵੈਸੇ ਸੇਮ ਹੁੰਦੇ ਨੇ। ਬਟ ਉਹ ਹੁੰਦਾ ਨਾ ਥੋੜਾ ਡਿਜ਼ਾਇਨਿੰਗ ਵਗੈਰਾ ਫਰੋਕ ਟਾਈਪ
ਹਾਂ-ਹਾਂ ਡਿਜ਼ਾਇਨ ਸਾਰੇ ਆਪਣੇ ਮਨੋ ਹੀ ਬਣਾਉਣੇ ਪੈਂਦੇ ਆ ਆਪਣੇ ਆਪ ਹੀ ਕੱਢਣੇ ਪੈਂਦੇ ਆ।
ਹਾਂਜੀ-ਹਾਂਜੀ ਤੇ ਬਸ ਉਹ ਮੈਨੂੰ ਇਹ ਹੈਗਾ ਵੀ ਮੇਰੇ ਗੁੜੀਆਂ ਦੇ ਬਣ ਜੇ ਹੁਣ ਗਰਮੀਆਂ ਹੈਗੀਆਂ ਨੇ ਵੀ ਅਗਲੀ ਸਰਦੀਆਂ ਵਿੱਚ ਪਾਉਣ ਵਾਲੀ ਉਹ ਬਣੇਗੀ
ਹਾਂਜੀ ਕੋਈ ਨੀ ਤੁਸੀਂ ਦੱਸ ਦਿਣਾ ਜਦੋਂ ਬਣਵਾਨੀ ਹੋਗੀ ਮੈਂ ਤੁਹਾਨੂੰ ਫੋਟੋ ਭੇਜ ਦਾਂਗੀ ਤੇ ਤੁਹਾਨੂੰ ਪਸੰਦ ਹੈ ਕਿ ਤੁਸੀਂ ਦੱਸਦੇ ਨਾ
ਤੇ ਤੁਸੀਂ ਕਿ ਉਹ ਵੀ ਬਣਾ ਲੈਂਦੇ ਹੋ ਜਿਵੇਂ ਕਿ ਅੱਜ ਕੱਲ੍ਹ ਉਹ ਚੱਲੀ ਜਾਂਦੇ ਸੀ। ਪੈਨਟ ਵਗੈਰਾ ਜਾਂ ਫਿਰ
ਹਾਂਜੀ ਹਾਂਜੀ ਬੱਸ ਮੈਂ ਬਣਾਇਆ ਨਹੀਂ, ਤੇ ਬੱਸ ਕੁਛ ਟਾਈਮ ਨੀ ਲੱਗਦਾ ਨਾ ਬਣਾਏ ਨੀ ਵੈਸੇ ਮੈਨੂੰ ਉਂਝ ਮੈਂ ਬਣਾ ਲਾਂਗੀ ਆਪੇ
ਅੱਛਾ ਅੱਛਾ ਅੱਛਾ
ਚਪਲ ਬਣਦੀ ਸੈਂਡਲ ਬਣਦਾ ਐ। ਹਾਂਜੀ ਪਰਸ ਬਣਦਾ ਆਪਣਾ ਵੈਸੇ ਛੋਟੇ-ਛੋਟੇ-ਛੋਟੇ-ਛੋ ਨਿੱਕੇ -ਨਿੱਕੇ ਗੁਲਦਸਤੇ ਜ ਹੋ ਗਏ ਜਿਵੇਂ ਫਲਾਵਰ ਹੋ ਗਏ ਆ ਸਾਰੇ ਚੀਜ਼ਾਂ ਮੈਂ ਬਣਾ ਲੈਂਦੀ ਆਂ।
ਅੱਛਾ ਚਲੋ ਵਧੀਆ ਬਸ ਉਹੀ ਹੈ ਨਾ ਵੀ ਏਦਾਂ ਪਰੇਸ਼ਨ ਤੇ ਸਾਰਾ ਵਧੀਆ ਕਰ ਲੈਂਦੇ ਤੁਸੀਂ
ਹਾਂਜੀ ਬਸ ਟਾਈਮ ਦੀ ਗੱਲ ਹੈ ਨਾ ਟਾਈਮ ਲੱਗੇ ਨਾ। ਫਿਰ ਤੋਂ ਅੱਧੇ ਘੰਟੇ ਵਿੱਚ ਕਿੰਨੀਆਂ ਚੀਜ਼ਾਂ ਬਣ ਜਾਣ ਘੰਟੇ 'ਚ
ਹਾਂਜੀ ਉਹ ਤਾਂ ਹੈ ਇੱਕ ਘਰ 'ਚ ਬੱਚੇ ਚ ਵੀ ਛੋਟੇ ਨੇ ਨਾ ਉਹਨਾਂ ਕਰ ਵੀ ਥੋੜਾ ਬਹੁਤ ਟਾਈਮ ਘੱਟ ਈ ਲੱਗਦਾ ਨਾ।
ਥੋੜੇ ਮੈਂ ਕਿਹਾ ਸੀ ਮੈਂ ਕਿਹਾ ਚਲ ਮੌਸਮ ਬਦਲੇਗਾ ਨਾ ਉਹਨੂੰ ਨਾ ਫੜੀ ਜਾਂਦੀ ਨਾ ਗਰਮੀ ਹੈ ਨਾ ਉਹਨੂੰ ਦਾ ਕੰਮ ਨੀ ਹੁੰਦਾ। ਤੇ ਵੈਸੇ ਮੈਂ ਕਿਹਾ ਚੱਲ ਥੋੜਾ ਜਿਹਾ ਮਹੀਨਾ ਤੋਂ ਨਿਕਲ ਜਾਏਗਾ ਤਾਂ ਸੀਜਨ ਵੀ ਆ ਜਾਏਗਾ ਨਾ। ਤੇ ਫਿਰ ਛੱਲੇ ਵਗੈਰਾ ਮੈਂ ਜਿਵੇਂ ਬਣਾਵਾਂਗੀ ਮਾਰਕੀਟ 'ਚ ਸ਼ੇਅਰ ਕਰਾਂਗੀ। ਤੇ ਅੱਗੋਂ ਡਿਮਾਂਡ ਆਏਗੀ ਫੇਰ ਮੈਂ ਸ਼ੁਰੂ ਕਰ ਲਾਂਗੀ ਨਾ।
ਜੀ-ਜੀ-ਜੀ ਸਹੀ ਹੈ।
ਬਣਾ ਕੇ ਭੇਜਾਂਗੇ ਨਾ ਪਹਿਲੇ ਹੂੰ ਬਸ ਮੈਨੂੰ ਨਾ ਛੱਲਿਆਂ ਦਾ ਨੀ ਪਤਾ ਨਾ ਥੋੜੇ ਕਿੱਥੋਂ ਮਿਲਦੇ ਆ ਫ ਮੈਂ ਕਿਸੇ ਕੋਲ ਪਤਾ ਕੀਤਾ ਕੀਤਾ ਸੀ ਕਹਿੰਦੇ ਓਨਲਾਈਨ ਹੀ ਮਿਲਦੇ ਆ ਛੱਲੇ ਤੇ ਮੈਂ ਕਿਹਾ ਚਲੋ ਮੈਂ ਥੋੜੇ ਜਿਹੇ ਮੰਗ ਆਕੇ ਦੇਖਾਂਗੀ ਪਹਿਲੇ ਹੂੰ ਕੋਈ ਨੀ ਤੁਸੀਂ ਜੇ ਫ਼ਰਾਕ ਬਣਾਉਣੇ ਹੋਏਗੀ ਮੈਨੂੰ ਦੱਸ ਦੇਣਾ। ਮੈਂ ਤੁਹਾਨੂੰ ਫੋਟੋ-ਫੋਟੋ ਵਗੈਰਾ ਭੇਜਾਂਗੀ।
ਹਾਂਜੀ-ਹਾਂਜੀ ਨਹੀਂ-ਨਹੀਂ ਬਸ ਉਹ ਬਸ ਗੁੜੀਆਂ ਦਾ ਹੁੰਦਾ ਨਾ ਵੀ ਛੋਟੇ- ਛੋਟੇ ਬੱਚਿਆਂ ਦਾ ਵੀ ਥੋੜੇ ਵਧੀਆ ਡਿਜ਼ਾਇਨ ਵਾਲੀਆ ਬਣ ਜਾਣ ਕਰ ਜਾਣਾ।
ਹੂੰ ਬਣਾਈ ਦੀ ਮੈਂ ਬਸ ਹੈਅਰਬੈਂਡ ਬਣਾਣਾ ਉਹਦਾ ਉਹ ਵੀ ਮੈਂ ਉਨ ਸਾਂਭੀ ਦੀ ਆਏ ਤੇ ਜਦੋਂ ਟੈਮ ਲੱਗੇਗਾ ਹੱਥੋਂ ਹੱਥ ਬਣਾ ਦੇਣਾ ਏ। ਹਾਂ ਹੇਅਰਬੈਂਡ ਬਣਾਉਣਾ ਚਲੋ ਤੁਸੀਂ ਕੀ ਕਰਦੇ ਹੋ ਪੜ੍ਹਾਈ ਕਰਦੇ ਹੋ। ਕਿ ਜਾਂ ਪੜ੍ਹ ਬੈਠੇ ਹੋ।
ਹਾਂਜੀ ਨਹੀਂ-ਨਹੀਂ ਮੈਂ ਵੈਸੇ ਬੀ ਐਡ ਕਰੀ ਆਦੀ ਹਾਂ ਆਪਣੀ
ਅੱਛਾ-ਅੱਛਾ ਠੀਕ ਏ।
ਹਾਂਜੀ- ਹਾਂਜੀ ਬਸ ਥੋੜਾ ਹੈਗਾ ਨਾ ਮੈਨੂੰ ਵੀ ਥੋੜਾ ਬੀ ਐਡ ਕਰਕੇ ਨਾ ਥੋੜਾ ਅੱਗੇ ਮੇਰਾ ਫਿਊਚਰ ਬਣ ਜਾਏਗਾ। ਅੱਗੇ ਜੋਬ ਵਗੈਰਾ ਵੀ ਜੀ।
ਠੀਕ ਹੈ ਆਹੋ ਤੇ ਬੰਦਾ ਐਪਲੀਕੇਸ਼ਨ ਵਗੈਰਾ ਦੇ ਦਿੰਦਾ। ਸਕੂਲਾਂ 'ਚ ਕਿਸੇ ਨੂੰ ਪੰਜਾਬੀ ਟੀਚਰ ਦੀ ਲੋੜ ਹੁੰਦੀ। ਕਿਸੇ ਨੂੰ ਮੈਥ ਦੀ ਹੁੰਦੀ ਹੈ ਅਲੱਗ -ਅਲੱਗ ਟੀਚਰਾਂ ਹੁੰਦੀਆਂ ਨਾ। ਤੇ ਉਹਦੇ ਹਿਸਾਬ ਨਾਲ ਜੋਬ ਵਗੈਰਾ ਦਾ ਵੀ ਕੁਛ ਸਾਧਨ ਬਣ ਜਾਂਦਾ।
ਜੀ ਜੀ ਜੀ ਜੀ ਜ
ਚਲੋ ਕੋਈ ਨੀ ਤੁਸੀਂ ਪੜ੍ਹਾਈ ਕਰੋ ਫਿਰ ਫਾਰਮ ਫਰਮ ਆਪਣੇ ਨਾਲ ਨਾਲ ਭੇਜਦੇ ਰਹਿਣਾ ਕਰਨਾ
ਹਾਂਜੀ ਹਾਂਜੀ ਉਹ ਬਸ ਇਹ ਹੈਗਾ ਨਾ ਵੀ ਇਹਦਾ ਤਿੰਨ ਅਹ ਦੋ ਸਾਲ ਮੇਰਾ ਇਹਦਾ ਹੋਜੂਗਾ। ਬਸ ਇੱਕ ਸਾਲ ਦੀ ਬੀ ਏਡ ਹੋ ਗਈ ਇੱਕ ਸਾਲ ਦੀ ਰਹਿ ਗਈ।
ਹਾਂਜੀ
ਤੇ ਬੀ ਐਡ ਇੱਕ ਇਹ ਜਿਹਾ ਸਬਜੈਕਟ ਹੈ ਨਾ ਜਿਹਦੇ ਵਿੱਚ ਆਪਾਂ ਨੂੰ ਬੱਚਿਆਂ ਨੂੰ ਪੜ੍ਹਾਣਾ ਸਿੱਖ ਖਾਂਦੇ ਨੇ ਵੀ ਬੱਚਿਆਂ ਦੀ ਅਗਰ ਕਿਸ ਤਰ੍ਹਾਂ ਵੀ ਬੱਚਿਆਂ ਦਾ ਅਗਰ ਨਹੀਂ ਪੜ੍ਹ ਤਾਂ ਉਹਨੂੰ ਕਿਸ ਤਰ੍ਹਾਂ ਸਮਝਾਣਾ ਹੈ ਬੱਚੇ ਦੇ ਤੌਰ ਤੀਰ ਕਿਵੇਂ ਸਿੱਖਣਾ ਐ। ਇਹ ਸਭ ਕੁਛ ਨਾ ਇਹਦੇ ਵਿੱਚ ਹੀ ਆਂਦਾ।
ਠੀਕ ਹੈ-ਠੀਕ ਹੈ। ਆਹ ਮਤਲਬ ਕਿ ਟ੍ਰੇਨਿੰਗ ਲੈਣੀ ਪੈਂਦੇ ਨਾ ਪਹਿਲੇਾਂ ਟੀਚਰ ਦੇ ਬੱਚੇ ਤੇ ਸੰਭਾਲਣ ਦੀ ਟ੍ਰੇਨਿੰਗ ਲੈਣੀ ਪਈ ਹਾਂ
ਵੀ ਅੱਜ ਕੱਲ੍ਹ ਸਿਲੇਬਸ ਕਿੰਨਾ ਜ਼ਿਆਦਾ ਹੁਣ ਬੀ ਐਡ ਦੇ ਵਿੱਚ ਆਪਣੀ ਇੱਕ ਅਲੱਗ ਹੀ ਟੋਪਿਕ ਹੈ ਵੀ ਸਿਲੇਬਸ ਹੁੰਦਾ ਕੀ ਹੈ ਜਾਂ ਇਹ ਕੁੱਛ
ਠਕ ਹੈ ਹਮ ਹਮ ਉੱਥੋਂ ਨੌਲੇਜ ਮਿਲ ਜਾਂਦੀ ਨਾ ਮਤਲਬ ਕਿ ਹਾਂ
ਕੁਛ ਤੇ ਥੋੜੀ ਬੀ ਐਡ ਹੋਜੇ ਇਸ ਤੋਂ ਬਾਅਦ ਇੱਕ ਦੋ ਸਾਲ ਜੋ ਵੀ ਕਪੀਟੇਟਿਵ ਐਗਜ਼ਾਮ ਨੇ ਉਹਨਾਂ ਤੇ ਲੈ ਕੇ ਚਲੋ ਰ ਮੇਅਰ ਕਰੇ ਤਾਂ ਨੌਕਰੀ ਲੱਗਾਂਗੇ ਸਰਕਾਰੀ
ਹਾਂ ਉਹ ਵੀ ਗੱਲ ਠੀਕ ਹੈ ਤੁਹਾਡੀ ਮਤਲਬ ਕਿ ਤੁਸੀਂ ਛੋਟੇ ਮੋਟੇ ਸਕੂਲਾਂ ਚ ਨਾ ਟ੍ਰੇਨਿੰਗ ਲੈ ਲੈਣਾ ਨਾ ਪਹਿਲੇ
ਹਾਂਜੀ ਹਾਂਜੀ
ਹਾਂ ਉਸ ਤੋਂ ਬਾਅਦ ਫਰ ਪਤਾ ਟ੍ਰੇਨਿੰਗ ਕੀਤੀ ਹੋਏਗੀ ਤੁਹਾਡੇ ਕੋਲ ਫਾਰਮ ਹੋਏਗਾ ਫਿਰ ਹੁਣ ਪਤਾ ਲੱਗੇਗਾ ਕਿ ਇਹਨਾਂ ਨੇ ਟ੍ਰੇਨਿੰਗ ਲਾਈ ਦੀ
ਜੀ ਜੀ ਜੀ ਜੀ ਜੀ ਬਸ
ਵੀ ਮਤਲਬ ਕੀ ਸਾਡੀੇ ਵੀ ਗੁੜੀਆਂ ਸੀ ਮੇਰੇ ਵੱਡੇ ਭਾ ਜੀ ਦੀ ਬੇਟੀ ਉਹਨਾਂ ਦੀ ਤੇ ਉਹਨਾਂ ਨੇ ਵੀ ਬੀ ਐਡ ਕੀਤੀ ਹੈ ਉਹਨਾਂ ਨੇ ਨਾ ਟ੍ਰੇਨਿੰਗ ਨੀ ਲਾਈ ਉਹ ਨੂੰ ਇਸ ਕਰਕੇ ਉਹਨਾਂ ਨੇ ਜੋਬ ਨੂੰ ਨਾ ਜ ਕਿਸੇ ਨੇ ਹਾਮੀ ਨ ਭਰੀ ਤੇ ਟ੍ਰੇਨਿੰਗ ਲੈਣੀ ਵੀ ਜ਼ਰੂਰੀ ਹੁੰਦੀ ਹੈ ਨਾ ਉਹਨਾਂ
ਹਾਂਜੀ ਹਾਂਜੀ ਜੀ ਜੀ ਇੱਕ ਨਾ ਬੀਏਡ ਦੇ ਵਿੱਚ ਜਿਵੇਂ ਕਿ ਥਰਡ ਸਮੈਸਟਰ ਹੁੰਦਾ ਹੈਗਾ ਇਹਦੇ ਨਾ ਇੱਕ ਟ੍ਰੇਨਿੰਗ ਲੱਗਦੀ ਹੈ ਸਕੂਲ ਦੇ ਵਿੱਚ ਨਾ ਇੱਕ ਕਿਸੇ ਵੀ ਸਕੂਲ ਦੇ ਵਿੱਚ ਆਪਣੇ ਜਿੱਥੋਂ ਕੋਲਜ ' ਆਪਾਂ ਕਰਦੇ ਹਾਂ ਉਹ ਕਹਿੰਦੇ ਨੇ ਤਿੰਨ ਮਹੀਨੇ ਲਈ ਤੁਸੀਂ ਕਿਸੇ ਸਕੂਲ ਦੇ ਵਿੱਚ ਜਾ ਕੇ ਪੜ੍ਹਾ ਕੇ ਆਓ
ਹਾਂ ਹਾਂ ਉਹੀ ਉਹੀ ਕਹਿ ਰਹੀ ਹਾਂ ਤੁਹਾਨੂੰ ਮੈਂ ਹਾਂਜੀ ਹਾਂਜੀ ਉਹ ਨੀ ਲ ਨਾ ਸਾਡੇ ਕੁੜੀ ਨੇ ਤਾਂ ਕਰਕੇ ਨਾ ਉਹਨੂੰ ਜੋਬ ਦਾ ਜ਼ਿਆਦਾ ਆਡਰ ਨੀ ਆਇਆ ਅਹ ਸਕ ਕਰਨਾ ਪੈਂਦਾ ਨਾ ਜ ਜਿਹਨਾਂ ਨੂੰ ਪਤਾੂੰ ਅੱਜ ਕੱਲ ਪੜ੍ਹਾਈ ਦਾ ਜ਼ਿਆਦਾ ਵੈਲੂ ਹੈ ਉਹਨਾਂ ਨੂੰ ਜ਼ਿਆਦਾ ਨੌਲੇਜ ਹੋਏਗੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਹਮ
ਜੀ ਅੱਜ ਕੱਲ ਬੱਚ ਦੇ ਬੱਚੇ ਨੇ ਉਹਨਾਂ ਦੇ ਅਕੋਰਡਿੰਗ ਵੀ ਬੱਚਿਆਂ ਨੂੰ ਪੜ੍ਹਾਉਣਾ ਪੈਂਦਾ ਹੈ ਸਭ ਕੁਛ ਪਹਿਲਾਂ ਗੱਲਾਂ ਹੋਰ ਸੀੱ ਹੋਰ ਨੇ ਤੇ ਇੱਕਟ ਕਰਦੇ ਹੋ ਹਾਂ ਫਰੋਕਸ ਵਗੈਰਾ
ਕਿ ਜੀਜ਼
ਸਿਲਾਈ,
ਹਾਂਸੀ ਸੀ ਲੈਂਦੇ, ਹਾਂ ਸੀਣ ਵਾਲੇ ਸੀ ਵੀ ਲੈਂਦੇ ਹਾਂ ਬਸ ਸਾਰੇ ਕੰਮ ਆਉਂਦੇ ਆ ਮਤਲਬ ਕਿ। ਆਪਣੇ ਜੋੁੱਗੇ ਹੈਗੇ ਹਾਂ ਅਸੀਂ
ਨਹੀਂ ਸਹੀ ਹੈ ਤੁਸੀਂ ਕੋਈ ਬੁਟੀਕ ਵਗੈਰਾ
ਸੂਟ ਅਂ ਆਪਣਾ ਸੀ ਸਕਦੇਾਂ ਆਪਣੇ ਵਾਸਤੇ
ਨਹੀਂ ਮੈਂ ਹੀ ਕਹਿੰਨੀ ਹਾਂ ਤੁਸੀਂ ਬੁਟੀਕ ਖੋਲ ਆਪਣੇ ਤਾਂ ਆਪਣੇ ਗੁੜੀਆਂ ਦੇ ਬੱਚੇ ਬੱਚੇ ਦੇ ਕੱਪੜੇ ਇਏਧਰ ਸਵਾਲਿਆ ਕਰਾਂਗੀ ਨਾਲ ਘਰ ਦੇ ਕੋਲ ਵੀ ਹੋ ਗੇਨ ਲ ਸਬ
ਬਸ ਫੇਿਰ ਆਪਣੇ ਵਸੀ ਵਧੀਆ ਨ ਵਧੀਆ ਸੂਟਾਂ ਨੂੰ ਹੱਥ ਨੀ ਨਾ ਪਾਉਂਦੇ ਲਾਈਨਿੰਗ ਵਾਲੇ ਅਸੀਂ ਨੋਰਮਲ ਸੂਟ ਆਪਣੇ ਜਿਵੇਂ ਅਸੀਂ ਨੋਰਮਲ ਹੀ ਪਾਉਦੇ ਹਾਂ ਬਿਨਾਂ ਲਾਈਨਿੰਗ ਤੋਂ ਉਹ ਅਸੀਂ ਆਪਣੇ ਆਪ ਸੀ ਸਕਦੇ ਹਾਂ ਹਾਂ
ਸਹੀ ਹੈ ਉਹ ਵੀ ਫੇਰ ਜ਼ਰੂਰੀ ਹੁੰਦਾ ਨਾ ਥੋੜਾ
ਹਾਂਜੀ, ਬਸ ਆਪਣੇ ਆਪ ਜੁਗੇ ਹੈਗੇ, ਆ ਸਾਰੇ ਕੁ ਮਜਾ ਹੱਥ ਪਾਇਆ ਦਾ। ਜਿਹੜਾ ਵੀ ਕੰਮ ਆਏਗਾ, ਅਸੀਂ ਕਰ ਲੈਦੇ ਹਾਂ ਕੋਈ ਸਿਲਾਈ ਦਾ ਹੋਏਗਾ। ਸਿਲਾਈ ਦਾ ਕਰੋਸ਼ਏ ਦਾ ਕਰੋਸ਼ੀਏ ਦਾ ਸਿਲਾਈਆਂ ਵਾਲਾ ਗਾ ਸਿਲਾਈਆਂ ਵਾਲਾ,
ਹਾਂ ਨਹੀਂ ਸਹੀ ਹੈ, ਸਿਲਾਈਆਂ-ਸਿਲਾਈਆਂ ਵੀ ਚਲਾਉਣੀਆਂ ਆਉਂਦੀਆਂ ਨੇ,
ਹਾਂ ਸਿਲਾਈਆਂ ਤੇ ਵੀ ਬਣਾ ਲੈਂਦੇ ਹਾਂ, ਨਿੱਕੇ-ਨਿੱਕੇ ਡਿਜਾਇਨ। ਪੈ ਜਾਂਦੇ ਆ ਵੱਡੇ ਇੱਧਰ ਨੀ ਮੈਂ ਕਦੇ ਹੱਥ ਪਾਇਆ ਵੱਡੇ ਮੈਂ ਪਾਇਏ ਨੀ ਕਦੇ,
ਅੱਛਾ, ਅੱਛਾ, ਅੱਛਾ, ਹਾਂਜੀ ਜੀ ਤੇ ਜਿਹੜੀ ਸਿਲਾਈ ਦੇ ਅਹ ਉੱਨ ਕਿਹਦੇ ਵਿੱਚ ਘੱਟ ਲੱਗਦੀ ਹੈ, ਸਿਲਾਈਆਂ ਵਿੱਚ
ਸਿਲਾਈਆਂ ਚ ਸਲਾਈ ਕਰੋਸ਼ੀ ਦੀ ਬਹੁਤ ਜਿਆਦਾ ਲੱਗਦੀ ਹੈ।
ਅੱਛਾ, ਅੱਛਾ, ਅੱਛਾ, ਅੱਛਾ।
ਦੱਸੋਏ ਜਿਵੇਂ, ਅਸੀਂ ਮਤਲਬ ਕਿ ਚਲੋ ਮੰਨ ਲਓ, ਅਸੀਂ ਆਪਣੀ ਕੋਟੀ ਬਣਾਉਣੀ ਹੈ, ਜਾਂ ਜੈਕਟ ਬਣਾਉਣੀ ਹੈ। ਜੇ ਕੋਟੀ ਬਾਹਹ ਵਾਲੀ ਅਸੀਂ ਬਣਾਉਣੀ ਨਾ ਕਰੋਸੀ ਦੀ ਫੇਿਰ ਸਾਡੀ ਪੰਜ ਸੌ ਗ੍ਰਾਮ ਪੂਰੀ ਉਹਨੂੰ ਲੱਗਣੀ ਹੈ।
ਅੱਛਾ,
ਹਾਂਜੀ ਸਿਲਾਈਆਂ ਤੇ ਚਾਰ ਸੌ ਗ੍ਰਾਮ ਚ ਲੱਗ ਜਾਂਦੀਆ, ਤਿੰਨ ਸੋ ਵੀ ਲੱਗ ਜਾਣੀਆ।
ਠੀਕ ਹੈ ਠੀਕ ਹੈ,
ਕਰੋਸੀਆ ਨਾ ਉਹਨੂੰ ਡਬਲ ਲੈਂਦਾ ਨਾ,
ਅੱਛਾ, ਅੱਛਾ, ਅੱਛਾ, ਅੱਛਾ ਠੀਕ ਹੈ ਤੇ ਇਹਦੇ ਕਿਉਂਕਿ ਗੈਪ ਵਗੈਰਾ ਹੀ ਪੈਂਦੇ ਹੋਣੇ, ਨਾ ਉਹਦੇ ਕਰਕੇ ਹਨਾ ਸ਼ਾਇਦ ਤ
ਆਪਣੀ ਮਰਜ਼ੀ ਨਾਲ ਪਾਾਲ ਲੋ ਖੁੱਲਾ ਤੰਗ ਜਿਵੇਂ, ਭਣਾ ਪਾਲੋ।
ਜੀ, ਜੀ, ਜੀ। ਮੈਨੂੰ ਨਾ ਇੱਕ ਫਰੋਕ ਬੜੀ ਪਸੰਦ ਆਈ ਸੀ, ਮੈਨੂੰ ਨਾ ਉਹਦਾ ਡਿਜ਼ਾਇਨ ਮੈਨੂੰ ਬੜਾ ਪਸੰਦ ਆਇਆ ਮੈਂ ਚਲੋ, ਉਹ ਵਾਲੀ ਫੋਟੋ ਮੈਂ ਤੁਹਾਨੂੰ ਨਾ ਸ਼ੇਅਰ ਕਰਾਂਗੀ। ਤੇ ਤੁਸੀਂ ਮੈਂ ਨਾ ਉਹਦੇ ਨਾਲ ਦੀ ਫਰੋਕ ਬਣਾ ਦੇਣਾ, ਮੇਰੀ ਗੁੜੀਆਂ ਵਾਸਤੇ,
ਅੱਛਾ, ਅੱਛਾ, ਤੁਹਾਡੀ ਗੁੜੀਆਂ ਕਿੰਨੇ ਚਿਰ ਦੀ ਐ?
ਮੇਰੀ ਵਸ ਹੁਣ, ਅਹ ਅਗਲੇ ਮਹੀਨੇ ਆ ਜੁਲਾਈ ਦੇ ਵਿੱਚ ਢਾਈ ਸਾਲ ਦੀ ਹੋ ਜਾਏਗੀ ਪੂਰੀ,
ਹਾਂ ਕੋਈ ਨੀ ਤੁਸੀਂ ਅਗਲੇ ਸਰਦੀਆਂ ਚ ਪਾਉਣੀ ਹੈ ਨਾ,
ਹਾਂਜੀ, ਬਸ ਹੁਣ ਜਿਹੜੀ ਸੰਬਰ ਵਗੈਰਾ ਚ ਪਾਣੀ ਹੈ।
ਕੋਈ ਨੀ,
ਉਹ ਹੁੰਦੇ ਨਾ ਬੱਚੇ ਸਕੂਲ ਚ ਪਾ ਕੇ ਜਾਵੇ।
ਹਾਂ ਤੁਸੀਂ ਮੈਨੂੰ ਡਿਜ਼ਾਇਨ ਭੇਜ ਦੇਣਾ, ਨਾ ਮੈਂ ਮਤਲਬ ਕਿ ਆਪਣੇ ਸੇਵ ਕਰਕੇ ਰੱਖ ਲਵਾਂਗੀ।
ਹਾਂਜੀ, ਹਾਂਜੀ।
ਠੀਕ ਹੈ,
ਤੇ ਉਹ ਬਸ, ਸ ਵਧੀਆ ਜੀ ਹੁੰਦਾ ਨਾ, ਥੋੜ੍ਹਾ ਜਾ ਗੁੜੀਆ ਸੋਹਣੀ ਲੱਗੇ। ਹੇਅਰਮੈਨ ਵੀ ਉਹਦੇ ਨਾਲ ਹੀ ਬਣਾ ਨਾ ਅਗਰ ਹੋਰ ਕੁਛ ਵੀ ਬਣਾ ਸਕਦੇ ਹਾਂ, ਇਹਦੇ ਨਾਲ ਫਰੋਕਸ ਨਾਲ ਉਹ ਤਾਂ ਨੀ ਚਲੇਗੀ ਹਨਾ ਸੋ ਵਗੈਰਾ ਇਹਦੇ ਨਾਲ,
ਨਹੀਂ-ਨਹੀਂ ਉਹ ਉਹ ਨਹੀਂ ਸੋਹਣੇ ਲੱਗਦੇ। ਉਹ ਤੇ ਜਿਹੜ ਬੱਚਾ ਸੀ, ਜਿਹਨੂੰ ਅਸੀ ਕੁੱਛੜ ਚੁਕਿਆ ਹੋਇਆ ਉਹਨ ਸੋਹਣਾ ਲੱਗਦਾ ਆ। ਏਡੇ ਵੱਡੇ ਬੱਚੇ ਨੂੰ ਨੀ ਸੋਹਣੇ ਲੱਗਦੇ, ਬਸ ਹੁਣ ਅੱਜ ਕੱਲ੍ਹ ਹੇਅਰ ਬੈਂਡ ਦਾ ਫੈਸ਼ਨ ਹੇਅਰਪੈਂਡ ਚੱਲਦੇ ਆ ਨਾਲ ਦੇ, ਹੂੰ ਉੱਥ ਫਲਾਵਰ ਸਾਈਡ ਕੇ ਲਾ ਦਿੰਦੇ ਆ। ਪੱਟੀ ਬਣਾ ਦਿੰਦੇ ਆ, ਹਾਂ ਉਹ
ਇੱਕ ਡੋਰੀ ਵਗੈਰਾ ਵੀ ਪਾਤੀ ਹਨਾ।
ਪਰਸ ਵੀ ਬਣ ਸਕਦਾ ਹੈ ਪਰਸ ਵੀ ਬੱਚੇ ਨੇ ਗਾਲ ਚ ਪਾਉਣਾ ਫਰਾਕ ਦੇ ਨਾਲ ਦਾ ਪਰਸ ਵੀ ਬਣ ਸਕਦਾ
ਜੀ ਜੀ ਜੀ ਚਲੋ ਕੋਈ ਗੱਲ ਤੁਸੀਂ ਮੇਰੀ ਗੁੜੀਆਂ ਦਾ ਹੇਅਰ ਪੈਨ ਤੇ ਪਰਸ ਬਣਾ ਦੇਣਾ ਉਹਨੇ ਇਹਨੇ ਚ ਵੀ ਬੜਾ ਖੁਸ਼ ਹੋ ਜਾ
ਠੀਕ ਠੀਕ ਕੋਈ ਨੀ ਤੁਸੀਂ ਮੈਨੂੰ ਦੱਸਣਾ ਨਾ ਇਹਹੋ ਜਿਹਾ ਡਿਜਾਇਨ ਪਾਉਣਾ ਹੈਗਾ
ਜ ਹਾਂਜੀ ਹਾਂਜੀ ਨਹੀਂ ਨਹੀਂ ਮੈਂ ਤੁਹਾਨੂੰ ਫੋਟੋ ਭੇਜ ਦਾਂਗੀ ਤੇ ਚਲੋ ਕੋਈ ਗੱਲ ਨੀ ਫੇਿਰ ਮੈਂ ਨਾ ਤੁਹਾਨੂੰ ਥੋੜੇ ਜ ਤੱਕ ਉਹਨ ਫੜਾ ਕੇ ਜਾਵਾਂਗੀ
ਕੋਈ ਨੀ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ